ਸਤਿ ਸ਼੍ਰੀ ਅਕਾਲ ਜੀ।
ਹਾਂ ਹੋਰ ਕੀ ਹਾਲ ਆ।
ਵਧੀਆ।
ਹਾਂ ਠੀਕ ਜ
ਬਸ ਠੀਕ ਹੈ। ਤੁਨੇ ਗੱਲ ਕਰਨੀ ਸੀਗੀ ਹ ਤੁਸੀਂ ਸਾਗ ਦੇ ਬਾਰੇ ਰੈਸਪੀ ਹਾਂਜੀ, ਮੈਨੂੰ ਸਾਗ ਦੀ ਰਸੀ
ਕਿਹੜੇ ਭਲਾ
ਔਰ ਜਿਹੜਾ ਮੱਕੀ ਦੀ ਰੋਟੀ ਸਰਸੋ ਸਰ੍ਹੋਂ ਦਾ ਸਾਗ ਬਣਾਉਂਦੇ ਆਪਾਂ।
ਅੱਛਾ ਗਰਮੀਆਂ
ਤੇ ਹੁਣ ਤਾਂ ਗਰਮੀਆਂ ਚ ਤਾਂ ਮਿਲਣਾ ਨਹੀਂ ਹੈ। ਸਰੋਂ ਅਤੇ ਉਹ ਤੁਸੀਂ ਲਾਸਟ ਟਾਈਮ ਗਰਮੀਆਂ 'ਚ ਬਣਾਇਆ ਸੀਗਾ ਨਾ ਮੈਂ ਤੁਹਾਡੇ ਇੱਥੇ ਖਾਧਾ ਸੀਗਾ।
ਠੀਕ ਆ, ਉਹ ਤੇ ਹਾਂਜੀ, ਉਹ ਤੇ ਬਣਦੀ ਆ ਮੂਲੀਆਂ ਦੇ ਪੱਤੇ ਆ ਨਾ ਜਿਹੜੇ ਹੁੰਦੇ।
ਹਾਂਜੀ।
ਉਹ ਉਹਨੂੰ ਚੀਰ ਕੇ ਨਾ ਉਬਾਲੋ ਉਬਾਲ ਕੇ ਉਹਦਾ ਜਿਹੜਾ ਉੱਪਰਲਾ ਪਾਣੀ ਹੁੰਦਾ, ਨਾ ਉਹ ਕੱਢ ਲਓ। ਸਾਡੀ ਕੇ ਤੇ ਉਹਦੇ ਵਿੱਚ ਪੱਤਾ ਗੋਭੀ ਪਾਲਕ ਔਰ ਜਿਹੜੀ ਕਾਲੀ ਦਾਲ ਹੁੰਦੀ, ਨਾ ਮਸਰਾਂ ਦੀ ਕਾਬਤ ਮਸਰ ਜਿਹਨੂੰ ਕਹਿ ਦਿੰਦੇ ਆ।
ਅੱਛਾ-ਅੱਛਾ ਹਾਂ।
ਹਨਾ, ਉਹ ਥੋੜੀ ਜਿਹੀ ਪਾਉਣੀ ਆ। ਮਤਲਬ ਜਸਾ ਆਪਾਂ ਅਹ ਬੋਲੀਏ ਦੋ ਪਾਲਕ ਦੀ ਗੁੱਛੀ ਹੋਵੇ ਨਾ ਤੇ ਇੱਕ ਕਮੂਰੀ ਦਾ ਹੋਵੇ। ਉਹਦੇ ਵਿੱਚ ਆਪਾਂ ਨੂੰ ਅੱਧਾ ਅੱਧਾ ਪਾਈਆ ਉਹ ਮਤਲਬ ਮਸਲਾਂ ਦੀ ਦਾਲ ਪਾਉਣੀ। ਜ਼ਿਆਦਾ ਨਹੀਂ ਪਾਉਣੀ।
ਅੱਖੀ ਮੁਸ ਸਾਬਤੇ ਮਸਲ ਪਾਉਣੇ ਹੈਗੇ ਆ।
ਹਾਂ ਹਾਂ ਸਾਬਤ । ਫਿਰ ਓਦੇ ਵਿੱਚ ਹਰੀਆਂ ਮਿਰਚਾਂ ਜਿੰਨਾ ਆਪਾਂ ਨੂੰ ਤਿੱਖਾ ਪਸੰਦ ਆ। ਤੇ ਲੂਣ ਪਾਂ ਲੋ ਤੇ ਓਨੂੰ ਚੰਗੀ ਤਰ੍ਹਾਂ ਮਤਲਬ ਸਿਟੀਆਂ ਦਵਾ ਲੋ, ਯਾ ਉਸ ਤਰਾਂ ਚੁੱਲੇ ਤੇ ਧਰਨਾ ਤੇ ਚੁੱਲੇ ਤੇ ਧਰ ਲੋ ਮੈਂ ਤੇ ਜਾਦਾ ਚੁੱਲੇ ਤੇ ਧਰਦੀ ਆਂ। ਫੇਰ ਵੀ ਟੇਸਟ ਬਨਦਾ। ਤੇ ਏਨੂੰ ਚੰਗੀ ਤਰਾਂ ਰੇਝ ਗੇਯਾ। ਓਦਾ ਰੰਗ ਵੀ ਚੇਂਜ ਹੋ ਗਿਆ। ਅਪਨੇ ਆਪ ਪਤਾ ਲੱਗ ਜਾਂਦਾ ਜਿੱਥੇ ਐ ਰੰਗ ਚੇਜ ਹੋ ਜਾਂਦਾ। ਮਸਰਾਂ ਦੀ ਦਾਲ ਐ ਘੁਲ ਜਾਂਦੀ ਆ ਓਦੇ ਵਿੱਚ। ਤੋਂ ਓਨੂੰ ਬਾਦ ਵਿੱਚ ਮੱਕੀ ਦਾ ਆਟਾ ਪਾ ਕੇ
ਬਸ ਇ ਅੱਛਾ, ਮੈਂ ਇੱਕਦਾ ਰਿ ਰਿਪੀਟ ਕਰਾਂ ਤੁਸੀਂ ਕੀ ਕੀ ਪਾਇਆ?
ਤੇ ਆਪਾਂ ਲੈਣੀਆਂ ਆ ਜਿਸ ਤਰ੍ਹਾਂ ਦੋ ਗੁੱਛੀਆਂ ਅਹ ਮੂਲੀ ਦੇ ਪਤ
ਪਾਲਕ ਦੀਆਂ।
ਨਾ, ਨਾ, ਨਾ, ਅ ਮੂਲੀ ਦੇ ਪੱਤੇ।
ਅੱਛਾ ਮੂਲੀ ਦੇ ਪੱਤੇ।
ਹਾਂ ਮੂਲੀ ਦੇ ਪੱਤੇ ਸਭ ਤੋਂ ਪਹਿਲਾਂ ਸਟਾਰਟਿੰਗ ਤੋਂ ਮੂਲੀ ਦੇ ਪੱਤੇ ਨੂੰ ਚੀਰ ਕੇ ਬਰੀਕ ਓਨੂੰ ਕੁੂੱਕਰ 'ਚ ਯਾ ਪਤੀਲੇ 'ਚ ਚੁਲੇ 'ਚ ਧਰਨਾ ਯਾ ਪਤੀਲੇ 'ਚ ਏ ਪਤੀਲੇ ਚ ਮਤਲਬ ਧਰ ਲੋ। ਗੈਸ ਤੇ ਧਰਨਾ ਤੁਹਾਡੇ ਇੱਥੇ ਤੇ ਗੈਸ ਈ ਆ ਨਾ।
ਹਾਂਜੀ।
ਤੇ ਤੁਸੀਂ ਇਸ ਤਰਾਂ ਕਰੋ ਕੁੱਕਰ'ਚ ਗਰਮ ਪਾਣੀ ਰੱਖ ਕੇ ਓ 'ਚ ਮੂਲੀ ਦੇ ਪੱਤੇ ਪਾਲੋ ਤੇ ਪੂਰੀ ਚੰਗੀ ਤਰਾਂ ਉਬਾਲਾ ਆ ਗਿਆ ਜਿਸ ਤਰਾਂ ਰਿੱਝ ਗਈ ਪੰਜ ਜਾਂ ਦਸ ਮਿੰਟ ਓਦਾ ਪਾਨੀ ਸਾਰਾ ਕੱਢ ਲੋ।
ਅੱਛਾ।
ਮੂਲੀਆਂ ਦੇ ਪੱਤੇ ਦਾ ਕਿਉਕਿ ਓ ਫਿਰ ਕਸੈਲਾਪਨ ਨੀ ਨਾ ਹੁੰਦਾ। ਟੇਸਟ ਮਤਲਬ ਓਦਾ ਕੌੜਾ ਨੀ ਫਿਰ ਬਨਦਾ। ਪਾਣੀ ਕੱਢ ਲਿਆ ਫੇਰ ਮੂਲੀ ਹਾਂ ਪਾਲਕ ਆ ਜੇੜੀ ਓ ਬਰੀਕ ਚੀਰ ਲੋ। ਦੋ ਗੁਛ ਦੋ ਗੁੱਛੀਆਂ ਕਰ ਲੋ। ਓ ਤਾਂ ਆਪਨੇ ਤੇ ਡਿਪੈਂਡ ਹੁੰਦਾ ਏ ਕਿੰਨਾ ਬਣਾਉਣਾ। ਇੱਕ ਅੱਧਾ ਗੁੱਛੀ ਦਾ ਕਰ ਲੋ, ਦੋ ਗੁੱਛੀਆਂ ਦਾ ਕਰ ਲੋ। ਮਤਲਬ ਜਿਸ ਤਰਾਂ ਅੱਧਾ ਕਿੱਲੋ ਦਾ ਕਰ ਲੋ। ਯਾ ਕਿਲੋ ਦਾ ਕਰ ਲੋ ਇਸ ਤਰਾਂ। ਫਿਰ ਓ ਵੀ ਬਰੀਕ ਚਿਰ ਕੇ ਓਦੇ ਵਿੱਚੇ ਈ ਪਾ ਲੋ। ਫੇਰ ਥੋੜਾ ਪਾਣੀ ਗਰਮ ਕਰਕੇ ਨਾ ਓ ਵੀ ਪਾਉਣਾ ਵਿੱਚ ਕਿਉਂਕਿ ਆਪਾਂ ਓ ਪਾਣੀ ਜੋ ਕੱਢ ਲਿਆ ਓਦਾ। ਮ ਅਹ ਮੂਲੀਆਂ ਦੇ ਪੱਤੇਆਂ ਦਾ। ਹਾਂ ਫੇਰ ਓ ਗਰਮ ਪਾਣੀ ਕਰਕੇ ਓਥੇ ਸੇਮ ਪਾ ਦੋ। ਜਿਵੇਂ ਪਾਲਕ ਪਾ ਲੈਣੀ ਪੱਤਾ ਗੋਭੀ ਜੇੜੀ ਅੱਧਾ ਕਿਲੋ ਓ ਪਾ ਲੈਣੀ। ਫੇਰ ਓ 'ਚ ਹਾਂ ਪਾਈਆ ਪਾਲਕ। ਪਾਈਆ।
ਦੋ ਮੂਲੀ ਦੀਆਂ ਗੁੱਛੀਆਂ ਪੱਤੇ ਦੀਆਂ ਇੱਕ ਪਾਲਕ ਦੀ ਜੋੜੀ।
ਨਈ ਦੋ
ਦੋ ਪਾਲਕ
ਹਾਂ ਬੋ ਪਾ ਲ ਪਾਈਆ ਪਤਾ ਗੋਭੀ ਅੱਧ ਪਾਮ ਮਸਰ ਸਾਬਤ ਮਸਰ
ਅੱਛਕੇ ਅੱਛਾ ਸਾਵਧ ਮਸੂਰ ਪਾਣੀ
ਹਾਂ ਉਹਨੂੰ ਧੋ ਕੇ ਪਾ ਦਿਓ ਪਤਾਗੋਬੀ ਵੀ ਸਹਿਚੀਰਕੇ ਵਿਚੇ ਪਾਦੋਂ ਤੇ ਹਰੀਆਂ ਮਿਰਚਾਂ ਦਸ ਪੰਦਰਾਂ ਉਹ ਪਾ ਲਓ ਹਮ ਨਮਕ ਪਾ ਕੇ ਏਨੂੰ ਚੰਗੀ ਤਰ੍ਹਾਂ ਉਬਾਲੋ
ਅਤੇ ਲਸਣ ਨਹੀਂ ਪਾਣਾ ਉੱਚੇ ਲਸਣ ਜਿੱਦਾਂ ਸਾਗ ਚੱਪਾ ਪਾਂਦੇ ਆ
ਨਾ ਨਾ ਨਾ ਇਹਦੇ ਵਿੱਚ ਨੀ ਪਾਣਾ ਇਹਨੂੰ ਉਬਾਲ ਕੇ ਅਹ ਚੰਗੀ ਤਰ੍ਹਾਂ ਘੋਟ ਕੇ ਇਹਨੂੰ ਘੋਟਣਾ ਮੱਕੀ ਦਾ ਆਟਾ ਮੱਕੀ ਦਾ ਆਟਾ ਪਾ ਕੇ ਉਹਨੂੰ ਚੰਗੀ ਤਰਾ ਘੋਟ ਲੈ
ਮੱਕੀ ਦਾ ਆਟਾ ਭੈ ਦੀਦੀ ਗਰਮ ਹੁੰਦਾ ਨਾ
ਨਹੀਂ ਨਹੀਂ ਨਹੀਂ ਗਰਮ ਹੁੰਦਾ
ਅਤੇ ਸਿਆਲਾ 'ਚ ਖਾਈਦਾ ਹੁੰਦਾ ਨਾ ਉਹ ਮੱਕੀ ਦੀ ਰੋਟੀ
ਨਹੀਂ ਨਹੀਂ ਉਹ ਮਿਲ ਜਾਂਦਾ ਆਮ ਹੁਣ ਅੱਜ ਕਲ ਤਾਂ ਪੈਕੇਟ ਵਿੱਚ ਮਿਲ ਜਾਂਦਾ
ਹੈਵੀ ਹੁੰਦੀ ਨਾ ਖਾਣ ਵਾਸਤੇ ਉਹ
ਮੈਂ ਦੱਸਦੀ ਹਾਂ ਨਾ ਤੁਹਾਨੂੰ ਤੇ ਇਹ ਥੋੜਾ ਜਿਹਾ ਪਾਉਣਾ ਆਪਾਂ ਫ ਮਤਲਬ ਇੱਕ ਮੁਠੀ ਜਾਂ ਇੱਕ ਕੋਲੀ ਫਾਈ
ਜਿੰਨਾ ਘੋਟਣਾ ਉਹਦੇ ਹਿਸਾਬ ਨਾਲ ਆ ਲਣ ਜੇ
ਹਾਂ ਫੇਰ ਇਹਦੇ ਵਿੱਚ ਲਸਣ ਅਦਰਕ ਔਰ ਗੰਡਾ ਹਰੀ ਮਿਰਚ ਜਿਨਾ ਉਹ ਤਿਖੀ ਚਾਈਦੀ ਹੋਏਗੀ ਤੇ ਅਦਰਕ ਲਸਨ ਨੂੰ ਜਿਆਦਾ ਪਾਉਣਾ ਇਹਦੇ ਵਿੱਚ
ਤੁੜਕਕੇ ਚ ਪਾਣਾਂ
ਹਾਂ ਤੜਕੇ ਚ ਫਿਰਨੂੰ ਤੜਕਾ ਲਾਉਣਾ ਥੋੜ੍ਹੀ ਜਿਹੀ ਹੀਂਗ ਪਾ ਲੈਣਾ ਉਹ ਹੈ ਨਾ, ਗਰਮੀ ਹੈ ਨਾ ਗੈਸ
ਬੋਤ ਟੇਸਟੀ
ਟਮਾਟਰ ਨਈ ਪਾਣੇ
ਨਈ, ਨਈ ਟਮਾਟਰ ਨੀ ਐ ਖਾ ਕੇ ਨੀ ਨਸੀਏ
ਵਿਚੇ ਗੋਭੀ ਪਾਈਏ ਨਾ, ਦਾਲ ਪਾਈਏ, ਅੱਖੇ ਮਸਰਾਂ ਦੀ ਗੋਭੀ ਪਾਈ ਆ
ਉਸੇ ਘੁਲ ਜਾਂਦਾ ਸਰਿਓ ਦਾ ਸਾਗ ਨੂੰ ਟੇਸਟ ਆਂਦਾ ਸੀ। ਖਾਧਾ ਹੀ ਹੈ, ਤੁਸੀਂ
ਆਨਈ ਤਾਂ ਹੀ ਮੈਂ ਪੁੱਛਿਆ ਮੈਨੂੰ, ਕੱਲ ਚੇਤੇ ਆਇਆ, ਮੈਂ ਚਲੋ ਦੀ ਨੂੰ ਪੁੱਛਦੇਆਂ ਸਾਗ ਕਿੱਦਾਂ ਬਣਾਇਆਂ ਸੀਗਾ? ਸਾਗ ਬੋਲਿਆਂ ਤੇ, ਪੰਜਾਬੀਆਂ ਦੇ ਤਾਂ ਸਾਗ ਦਾ, ਜਦੋਂ ਮਰਜ਼ੀ ਜੀਦੇ ਬਾਰਾਂ ਮੀਨੇ ਦੇ ਦੋ
ਹਾਂ, ਅਸੀਂ ਤਾਂ ਹੁਣ ਤੱਕ ਬਣਾਉਂਦੇ ਰਹਿੰਦੇ ਅਸੀਂ ਬਣਾਉਂਦੇ ਰਹਿੰਦੇ, ਜੇੜਾ ਮੱਕੀ ਦੀ, ਮੱਕੀ ਦਾ ਆਟਾ ਨਾ ਜੇੜਾ
ਹਾਂਜੀ।
ਗਰਮੀਆਂ ਨੂੰ ਕੀ ਕਰ ਲਈ ਦਾ ਏ, ਛਾਨ ਕੇ, ਏ ਵਿੱਚ ਕਣਕ ਦਾ ਆਟਾ ਮਿਕਸ ਕਰ ਓਹ, ਓ ਬਨਾ ਲਈ
ਫਿਰ ਆਟਾ ਮਿਕਸ ਕਰਨਾ ਉਦੇ ਵਿੱਚ
ਹਾਂ ਬਣਾ
ਕਣਕ ਦੇ ਆਟੇ ਚ
ਕਣਕ ਦੇ ਆਟੇ ਚ ਨੀ ਹੁੰਦੀ ਥੋੜਾ ਨਮਕ ਪਾਲੋ ਫਿਰ ਖਾਓ, ਸਾਗ ਤੇ ਮੱਕੀ ਦੀ ਰੋਟੀ ਗਰਮੀਆਂ ਵਾਲਾ ਘਿਓ ਪਾ ਕੇ ਖਾਓ ਬਹੁਤ ਟੇਸ਼ਟੀ ਲਗਦਾ।
ਅੱਜ ਸਮਾਨ ਲਿਆ ਕੇ ਰੱਖਦੀ ਹ, ਕੱਲ ਬਣਾਓ ਮੈਂ ਮੱਕੀ ਦੀ ਰੋਟੀ ਸਰੋ ਦਾ ਸਾਗ, ਗਰਮੀਆਂ ਵਾਲਾ
ਹ ਬੇਟੇ ਦਾ ਅਗੇ ਯਾਦ ਕਰ ਰਿਹਾ ਸੀ। ਮੈਂ ਮੰਮਾ ਸਾਗ ਖਾਨ ਦਾ ਜੀ ਕਰ ਰਿਹਾ ਹੈ, ਕੋਈ ਨੀ ਲਿਆ ਕੇ, ਨਹੀਂ ਹਲੇ ਨਈ ਬਣਾਇਆ ਬਣਾਉਣਾ ਬਾਜ਼ਾਰ ਜਾਊਗੀ ਮੁਲੀਆਂ ਐ ਲੈ ਕੇ ਆਉਂਗੀ, ਪਾਲਕ ਲੈ ਕੇ ਆਊਂਗੀ, ਫਿਰ
ਮੂਲੀਆਂ ਮਿਲਦੀਆਂ ਸਾਡੇ ਤੇ ਛੋਟੀਆਂ, ਛੋਟੀਆਂ ਮੂਲੀਆਂ ਮਿਲਦੀਆਂ
ਪੱਕੇ, ਤਾਂ ਹੁੰਦੇ ਈ ਅਵੇ
ਹਾਂ ਪੱਤੇ, ਹੁਣ ਪਹਿਲਾਂ ਪੱਤੇ ਲੈ ਕੇ ਨਈ ਆਉਂਦੇ ਸੀਗੇ ਹੁਣ ਪੱਤੇ ਲੈ ਕੇ ਆਉਂਗੇ ਓਦੇ
ਹਾਂ, ਮੇ ਪੱਤੇ ਲੈਈ ਪੱਤੇ ਨੇ ਛੱਡੀ ਦੇ ਪੱਤੇ ਦੀ ਸਬਜ਼ੀ ਬਣਾ ਲਈ ਦੀ ਏ, ਨਈ ਅਗਰ ਸਾਗ ਖਾਣਾ ਤੇ
ਫਿਰ ਏਦਾਂ ਹੀ ਕਿ ਹੁਣਾ, ਪੱਤੇ ਹੁਣ ਚੰਗੇ ਰਹੇ ਤ ਲੈ ਲੈਂਦੇ ਹੈਗੇ ਆ, ਅਸੀ ਮਾੜੇ ਮੋਟੇ ਏਦਾਂ ਦਿਸਣ ਨੂੰ ਚੰਗੇ ਨੇ ਤੁਸੀਂ ਰੱਖ ਦਿੰਦੇ ਓਦੇ ਕੋਲ
ਅਗਰ ਜਿਹੜੇ ਮਤਲਬ ਨਹੀਂ ਨਾ ਚੰਗੇ ਪੱਤੇ, ਉਹਦੀਆਂ ਡੰਡੀਆਂ ਚੰਗੀਆਂ ਹੁੰਦੀਆਂ ਨਾ ਓ ਵੀ ਯੂਜ ਕਰ ਲੈਂ, ਓਦੀ ਕੋਈ ਪ੍ਰੌਬਲਮ
ਅਸੀਂ ਜਿੱਦਾਂ ਹੁਣ ਸਾਗ ਚ ਡੰਡਲ ਜਿਹੇ ਹੁੰਦੇ ਓਦਾਂ ਦਾ
ਹਾਂ ਉਹ ਸਾਗ ਖਾਂਦੇ ਹ ਨਾ ਉਸੇ ਮੂਲੀਆਂ ਦੀ ਜਿਹੜੀਆਂ ਡੰਡੀਆਂ ਹੁੰਦੀਆਂ ਨਾ ਪੱਤੇ ਤਾਂ ਅੱਜ ਕਲ ਖ਼ਰਾਬ ਹੁੰਦੇ ਆ ਉਹਨੂੰ ਬਰੀਕ, ਬਰੀਕ ਕਰ ਕੇ ਨਾ ਡੰਡੀਆਂ ਨੂੰ ਪੱਤੇ ਕੱਢਦੇ ਨੇ ਚੀਰ ਕੇ ਤੇ ਓ, ਪਾਲੋ ਪਾਲਕ ਪਾਲੋ ਥੋੜਾ ਕਿ ਖਲਾਰਾ ਬੜਾ ਪੈਂਦਾ ਐ ਹਿਸਾਬ ਬਣਾਓ ਤੇ ਅਜ ਖਾਓ ਆਹੋ ਆਜ ਬਨਾਓ
ਅੱਛਾ ਸਮਾਨ ਲਿਆਉਂਗੀ ਮੈਂ
ਜਿਸ ਟਾਈਮ ਤੇ ਇਹ ਚੀਜ਼ਾਂ ਨਹੀਂ ਨਾ ਹੁੰਦੀਆਂ ਪਿਆਲ ਚ ਤੇ ਜਿਆਦਾ ਮਤਲਬ ਰੋਜ਼ ਰੋਜ਼ ਰੋਜ਼ ਸਾਗ ਤੇ ਹੁਣ ਅੱਜ ਕਲ ਨਹੀਂ ਹੁੰਦਾ ਤੇ ਅੱਜ ਕਲ ਮਨ ਕਰਦਾ
ਹਾਂ ਸਰੋਂ ਵੀ ਲੇਟ ਆਉਂਦੀ ਹੈਗੀ ਆ ਸਰੋਂ ਵੀ ਮਿਲਦੀ ਨਹੀਂ ਸਾਡੇ ਤੇ ਤਾਂ ਬਾਥੂ ਵੀ ਮਿਲਦਾ
ਹੂੰ ਨਹੀਂ ਨਹੀਂ ਮਿਲ ਜਾਂਦਾ ਆ
ਹ ਸਾਡੇ ਤੇ ਤਾਂ ਮਿਲਦਾ ਨੀ ਬਾਥੂ ਤੇ ਅਸੀ
ਨਹੀਂ ਨਹੀਂ ਬਾਥੂ ਨਾਲੋਂ ਇਹ ਇਹ ਸਹੀ ਹੁੰਦਾ
ਹਾਂ ਅੱਛਾ
ਫੇਰ ਬਣਾ ਕੇ ਖਾਓ। ਈਜ਼ੀ, ਏਹ ਸਾਰੀਆਂ ਚੀਜਾਂ ਤਾਂ ਆਪ ਨੇ ਸਿਖ
ਸੁਣਨ ਨੂੰ ਈਜ਼ੀ ਲੱਗਿਆ, ਹੁਣ ਦੇਖੋ ਬਣਾਂਦੇ ਹਾਂ ਤੇ ਨੂੰਨਾਂ ਕੀ ਹੁੰਦਾ ਹੈਗਾ
ਨਈ ਨਈ ਬਹੋ ਇਜ਼ੀ ਆ ਹੋਰ ਓਹਦੇ ਨਾਲੋਂ ਟੇਸਟੇ ਹੁੰਦਾ ਜਿਆਦਾ ਲੱਗਦਾ। ਥੋੜਾ ਕਰਾਰਾ ਹੋ ਜਾਂਦਾ। ਹਾਂ, ਬਹੋਤ ਕਰਾਰਾ ਹੁੰਦਾ।
ਹੂੰ, ਪਤੈ।
ਵੇਖਿਆ ਬਣਾ ਕੇ
ਨਈ-ਨਈ, ਚਲ ਮੈਂ ਬਣਾਉਂਗੀ, ਇਜ਼ੀ ਤੇ ਲੱਗ ਰਿਐ। ਫੇਰ ਵੀ ਮੈਂ ਇੱਕ ਵਾਰੀ ਰਿਪੀਟ ਕਰਦੀ ਆਂ ਮੁਰਗੀ ਦੇ ਪੱਤੇ ਪੱਤਾ ਗੋਭੀ, ਪਾਲਕ ਦੀ ਗੁੱਛੀ, ਸਾਗ ਤੇ ਮਸਰ।
ਹਾਂਜੀ
ਹੈਨਾ?
ਇਦੇ ਵਿੱਚ ਹੈ-ਹਰੀ ਮਿਰਚ ਤੇ ਲੂਨ
ਹਰੀ ਮਿਰਚੀ ਲੂਨ ਪਾ ਕੇ ਸਿਟੀ ਲਗਾ ਲੈਣੀ, ਆਪਾਂ।
ਹਾਂ ਏਹਦਾ ਏਹ ਧਿਆਨ ਰੱਖਣਾ ਜਿਹੜਾ ਆਪਾਂ ਮੂਲੀਆਂ ਪੋਣੀਆਂ ਨਾ ਓਹਦਾ ਪਾਣੀ ਕੱਢ ਦੇਣਾ ਓਹਦਾ ਕਸਾਲਾ ਪਣ ਹੈ ਨਾ ਜੇਹੜਾ ਓਹ ਨਿਕਲ ਜਾਂਦਾ। ਨਹੀਂ ਤਾਂ ਕੋੜਾ ਬਣੇਗਾ ਤਾਡਾ ਸਾਗ ਫੇਰ ਗਰਮ ਪਾਣੀ ਫੇਰ ਪਾਣਾ ਓਹਦੇ ਵਿੱਚ
ਹਾਂ ਫੇਰ ਬਾਦ ਚ ਪਾਣੀ ਜਿਸਲੇ ਹੋ ਗਿਆ ਰਿੱਝ ਗਿਆ ਓਹਦੇ ਵਿੱਚ ਏਹ ਸਾਰੀਆਂ ਚੀਜਾਂ ਪਾ ਕੇ ਸੀਟੀਆਂ ਮਰਾਣੀਆਂ
ਚਲ ਠੀਕ ਆ, ਮੈਂ ਅੱਜ ਲੈ ਕੇ ਆਉਣੀ ਹਾਂ ਜਿੱਦਾਂ ਬਣ ਗਿਆ ਫੇਰ ਮੈਂ ਤੁਹਾਨੂੰ ਫੋਟੋ ਖਿੱਚ ਕੇ ਭੇਜਿਆ??
ਹਾਂ ਕੋਈ ਨਾ ਜ਼ਰੂਰ ਜ਼ਰੂਰ
ਠੀਕ ਹੈ ਜੀ
ਠੀਕ ਐ
ਓਕੇ, ਚਲੋ। ਸਤਿ ਸ਼੍ਰੀ ਕਾਲ
ਸਤਿ ਸ਼੍ਰੀ ਅਕਾਲ, ਚਲੋ, ਬਾਯ